ਹੈਲੋ।
ਹੈਲੋ।
ਹੈਲੋ।
ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੋ, ਹਾਂਜੀ। ਠੀਕ ਹੈ। ਮੈਂ ਵੀ ਠੀਕ ਹਾਂ।
ਹੋਰ ਦੱਸੋ। ਘਰ ਬਾਰ ਠੀਕ ਆ।
ਹਾਂਜੀ, ਸਭ ਵਧੀਆ ਤੁਸੀਂ ਦੱਸੋ।
ਬਿਲਕੁਲ ਵਧੀਆ। ਹੋਰ ਦੱਸੋ ਫਿਰ ਕਿਹੜੀ ਓ ਵੀ ਕਹਿ ਰਹੇ ਸੀਗੇ
ਸਤਲੁਜ ਮੂਵੀ ਕਹਿ ਰਹੀ ਸੀ। ਦੇਖੀ ਏ ਤੁਸੀਂ ਨੇ
ਮੈਂ ਮੂਵੀ ਨਹੀਂ ਦੇਖੀ, ਪਰੰਤੂ, ਮੈਨੂੰ ਉਹਦੀ ਹਿਸਟਰੀ ਔਰ, ਸਾਰਾ ਕੁੱਝ ਉਹਦੇ ਬਾਰੇ ਪਤਾ ਜ਼ਰੂਰ ਆ। ਕਿਉ, ਉਹ ਪਤਾ ਕੀ ਆ, ਮੈਂ ਨਾ ਥੋੜਾ ਜਿਹਾ ਇਹਨਾਂ ਤੋਂ ਜਿਹੜੀਆਂ ਸੈਂਟੀਮੈਂਟਲ ਜੀਆ ਮੂਵੀਆਂ ਹੁੰਦੀਆਂ ਨੇ ਨਾ, ਇਹਨਾਂ ਦੂਰ ਰਹਿਨਾ। ਕਿ, ਇੱਕ ਤਾਂ ਇੱਕ ਤਾਂ ਪਹਿਲੇ ਹੀ ਬੋਰ ਬੰਦਾ ਉੱਪਰ ਤੋਂ ਕੱਲਾ ਉੱਪਰ ਤੋਂ ਇਹੋ ਜਹੀਆ ਫ਼ਿਲਮਾਂ, ਉਹ ਫਿਰ ਨਾ ਮੈਡ ਬੇ ਮਤਲਬ ਸੈਡ ਆ ਨਾ ਡਿਪੈਸ ਜ ਹੋ ਜਾਂਦਾ, ਮੈਂ ਬੜਾ ਛੇਤੀ ਹੀ ਡਿਪਰੈਸਿਹਾ ਹੋ ਜਾਂਦਾ। ਕਿ, ਜ਼ਿਆਦਾ ਟਾਈਮ ਫੈਮਲੀ ਤੋਂ ਦੂਰ ਹੀ ਰਹਿਣਾ। ਹੈਲੋ? ਹੈਲੋ? ਹੈਲੋ? ਤੁਹਾਡੀ ਆਵਾਜ਼ ਨਹੀਂ ਹੈ। ਜੀ ਹੈਲੋ? ਹੈਲੋ, ਹੈਲੋ, ਹੈਲੋ? ਹਾਂ। ਹ। ਹੈਲੋ?